ਮੈਂ ਵੀ ਖਾਣੀ ਆ ਮੈਂ ਵੀ ਖਾਣੀ ਆ
ਆਜਾ-ਆਜਾ ਮੈਨੂੰ ਪੰਜ ਹੋਰ ਆ ਗੀਆਂ ਪਾਜੀ ਛੱਬੀ ਹੋ ਗਈਆਂ ਹੁਣ
ਮੇਰੀ ਸਤਾਈਵੀ ਆ ਇਹ
ਨਾ ਮੈਨੂੰ ਤਾਂ ਪੰਜ ਹਜੇ ਹੋਣ ਮਿਲ ਗਈਆਂ ਇੱਕੀ ਤੋਂ ਛੱਬੀਵੀਂ ਹੋ ਗਈ ਛੱਬੀ ਹੋ ਗਈਆਂ ਹੁਣ ਬਾਈਵੀਂ
ਅੱਛਾ ਮੇਰੀਆਂ ਤਾਂ ਸਕਿਪ ਹੋਈਆਂ ਨਾ ਬਹੁਤ
ਅੱਛਾ ਕਿਵੇਂ ਸਕਿਪ ਹੋਗੀਆਂ
ਪਤਾ ਨੀ ਉਹਨਾਂ ਨੂੰ ਪਤਾ ਮੇਰਾ ਨਾ ਪਿਆਰ ਹੀ ਬਹੁਤ ਉਹਨਾਂ ਦਾ
ਆ ਦੋ ਤਿੰਨ ਤਾਂ ਸਕਿੱਪ ਮੇਰੀਆਂ ਵੀ ਹੋਈਆਂ ਵਿੱਚੋਂ
ਹੋਰ ਨਵੀ ਤਾਜੀ ਸੁਣਾ ਤੂੰ ਹੋਰ ਕੋਈ ਗੱਲ
ਤੂੰ ਸੁਣਾ
ਕੋਈ ਸਕੂਲ ਟਾਈਮ ਦੀ ਸੁਣਾ ਦੇ ਸ਼ੌਕਾ ਸਕੂਲ ਵਾਲੀ ਯਾਦ ਕਰਾ ਦੇ ਕੋਈ ਗੱਲ
ਸੋਕਾ ਸਕੂਲ ਆਲੀ ਗੱਲਾਂ ਬਾ ਹੁਣ ਤੈਨੂੰ ਪਤਾ ਹੀ ਹੈ ਕਿਹੋ ਜਿਹੀ ਨੇ ਓਥੇ ਹਿਸਾਬ ਕਿਤਾ
ਹੂੰ ਚੈਂਪੀਅਨ ਦਾ ਭਾਈ ਜਿਹੜਾ ਕਾਕਾ ਤੇਰੇ ਨਾ ਪੜਦਾ ਸੀ ਚੈਂਪੀਅਨ ਦਾ ਭਰਾ ਕਾਕਾ
ਚੈਂਪੀਅਨ ਮੇਰੇ ਨਾ ਪੜ੍ਹਦਾ ਤਾ ਕਾਕਾ ਨਹੀਂ ਤੇ ਪੜ੍ਹਦਾ
ਅੱਛਾ ਕਾਕਾ ਸੱਚ ਮੈ ਉਹਦਾ ਬਾਹਰ ਚਲਾ ਗਿਆ
ਚੈਂਪੀਅਨ ਭਾਈ ਕਾਕਾ
ਹਾਂ ਉਹ ਤਾਂ ਬੜੀ ਸਾਲ ਹੋ ਗਏ ਬਾਹਰ ਹੈ
ਕਿਹੜੀ ਕੰਟਰੀ
ਇਹ ਨੀ ਮੈਨੂੰ ਪਤਾ ਬਾਹਰ ਦਾ ਬਾਹਰ ਪਤਾ ਹੁਣ ਚਾਹੇ ਘਰੋਂ ਬਾਹਰ ਹੈ
ਨਹੀਂ ਚੈਂਪੀਅਨ ਤਾਂ ਮੈਨੂੰ ਮਿਲਣਾ ਰਹਿੰਦਾ ਚੈਂਪੀਅਨ ਮੇਰੇ ਨਾਲ ਪੜ੍ਹਿਆ ਕਾਕਾ ਨਹੀਂ ਪੜ੍ਹਿਆ
ਕਾਕਾ ਮੇਰੇ ਨਾਲ ਪੜਿਆ
ਸੈਕਸ਼ਨ ਦਾ ਨਾ ਤੁਹਾਡਾ ਦਾ ਮੇਰਾ ਬੀ ਸੈਕਸ਼ਨ ਦਾ
ਹਾਂ ਅਸੀਂ ਡਬਲ ਸੀਗੇ ਸੀ ਆਲੇ ਸੀ ਏ ਚ ਤਾਂ ਹਿੰਦੀ ਆਲੇ ਸੀ ਯਾਰ
ਏ ਚ ਹਿੰਦੀ ਆਲੇ ਸੀ ਹਾਂ
ਹਮ ਥੋੜੇ ਜਿਹੇ ਉਹਨਾ ਨੇ ਏ ਚ ਵੰਡ ਤੇ ਥੋੜੇ ਜਿਹੇ ਬੀ ਚ ਜਿਹੜੇ ਬ ਰਹਿੰਦ ਖੂਹੰਦ ਸੀ ਚੱਕ ਕੇ ਸੀ ਚ ਮਾਰੀ
ਆਹੋ ਉਹ ਇਨਾ ਦਾ ਟੱਬਰ ਦਾ ਉੱਥੇ ਕਿੰਨੇ ਨੂੰ ਪੜ੍ਹਾਂਦਾ ਜੇੜਾ ਤਾਂ ਸੈਕਸ਼ਨ ਬਣਾ ਤੇ ਹੋਣਾ ਨੇ ਕੇ ਨਈ ਚੋਣਾਂ ਦਲਾ ਸਾਰਾ ਸਨਾ ਦਿੰਦਾ ਉਹਦੇ ਪਿੰਡਾਂ ਦੇ
ਹਮ ਉਸ ਟਾਈਮ ਦੇਖ ਲੈ ਸਾ ਸਕੂਲ ਹੀ ਹੁੰਦਾ ਸੀ ਇੱਕ
ਪੰਜਾਹ ਪੰਜਾਹ ਬੱਚੇ ਹੁੰਦੇ ਨੇ ਇੱਕ ਸੈਕਸ਼ਨ ਚ
ਹਮ
ਆਰਏ ਲੱਗਦਾ ਸਕੂਲ ਦੇ ਵਿੱਚ ਪੰਨੀ ਕਿਆ ਹੋ ਗਿਆ ਕੇ ਨਹੀਂ
ਸਾਰਾ ਪਿੱਛੇ ਸਾਈਕਲਾਂ ਆਲਾ ਤਾਂ ਇਹਨਾਂ ਨੇ ਨਾ ਉਹ ਭੂਤ ਬੰਗਲੇ ਹੀ ਬਣਾਇਆ ਹੋਇਆ ਸੀ ਹਾਂ
ਆਹੋ ਸਾਈਕਲ ਸਟੈਂਡ ਹੁੰਦਾ ਪਹਿਲਾਂ ਹਾਂ
ਕਈ ਤਾਂ ਉੱਦੋਂ ਕੰਧਾ ਟੱਪ ਕੇ ਲੰਘ ਗੇ ਤੇ ਇੱਕੋ ਵਾਰੀ ਤੇਨ ਪਤੈ
ਹਮ ਪਿੱਛੇ ਪਲਾਟ ਸੀ ਨਾ ਖਾਲੀ ਖੇਤ ਜੇ ਸੀਗੇ ਜਾ ਫੇਰ ਜਾ ਫੇਰ ਇ ਤਾਂ ਆਪਣੇ ਜਿੱਥੇ ਪਲੱਸ ਵਨ ਟੂ ਦੀ ਕਲਾਸਾਂ ਉਹਦੀ ਛੱਤ ਦੇ ਉੱਤੇ ਬਿਠਾ ਲੈਣਾ ਫਸ ਨਾਲ ਨਾਲ ਪਟਾ ਫਿਰ ਦੇਖਣਾ ਸੀ ਜਾਂ ਪੁਲਿਸ ਵਾਲੇ ਪਟਾ ਫੇਰਦੇ ਸੀਗੇ ਦੇਖਦੇ ਹੋ ਤੇ ਚੜ ਚੜ
ਪਿਛਲੇ ਵਾਰ ਚੌਂਕੀ ਦੀ ਉਹ ਨਵੇਂ ਹੀ ਬਣਿਆ ਸੀ ਉਹ ਦੋਵੇ ਕਮਰੇ ਚ ਹਨਾ ਹਾਂ ਨਾਲੇ ਉਹਦੀ ਲੈਬ ਹੈ ਹੁਣ ਲੈਬ ਵੀ ਨਾਲੇ ਹੁਣ ਉੱਥੇ ਜੇ
ਅੱਛਾ ਲੈਬ ਵੀ ਆ ਗੀ।
ਹਾਂ ਮੇਰੇ ਜਾਣ ਪਛਾਣ ਦਾ ਬੰਦਾ ਪ੍ਰੋਫੈਸਰ ਕਲੋਨੀ ਤੋਂ ਲੱਗਿਆ ਵਾ ਉੱਥੇ? ਉਥੇ ਹੀ ਹੈ। ਹੁਣ ਤਾਂ ਆਮਿਤ ਸ਼ਰਮਾ ਬਣਾ ਤਾਂ ਪ੍ਰਿੰਸੀਪਲ
ਵਧੀਆ ਯਾਰ ਬੰਦਾ ਅਮਿਤ ਸ਼ਰਮਾ
ਹਾਂ, ਵਧੀਆ ਬੰਦਾ ਮੇਰੇ ਨਾਨਕਿਆ ਦਾ ਨਾਲੇਂ
ਉੱਥੇ, ਅਸੀਂ ਭੱਜਦੇ ਰਹੇ ਹਾਂ।
ਦੋਵੇਂ ਜਾਣੇ
ਉਹ ਸੁਣਾ, ਉਹ ਹੁੰਦਾ ਸੀ। ਜੱਗੀ ਜਿਹੜਾ ਡੀਪੀ ਆ, ਉਹ ਹੁੰਦਾ ਸੀ। ਉਹ ਨਾ ਨਹੀਂ ਨਹੀਂ ਉੱਥੇ ਦੂਜਾ ਦੂਜਾ ਜੱਗੀ ਏ ਇੱਕ ਉਹ ਉੱਥੇ ਡੀਪੀ ਹੈ।
ਅੱਛਾ -ਅੱਛਾ
ਹਾਂ, ਉਹ ਦੋਸਤ ਹੁੰਦਾ ਸੀ ਗਾ ਵਧੀਆ ਬਣ ਗਿਆ ਸੀ ਮੇਰਾ ਦੋਸਤ ਉਹ, ਦਿਸ਼ੂ ਨੂੰ ਉਣੇ ਹੀ ਲੰਬਾ ਕੀਤਾ ਭੱਜਾ ਭੱਜਾ ਕੇ ਹਮ। ਅਮਿਤ ਸਰ ਬੜੀ ਤੇਜ਼ ਭੱਜਦੇ ਆ ਸਾਡੀ ਉਮਰ ਦੇਖ ਲੈ, ਕੀ ਹੈ ਉਹਨਾਂ ਦੀ
ਫਿਟਨੈਸ ਬਹੁਤ ਇਹਦੀ ਅਮਿਤ ਸ਼ਰਮਾ ਦੀ ਫਿਟਨੈਸ ਤਾਂ ਬਹੁਤ ਆ ਨਾ।
ਹਾਂ ਭੱਜਦਾ ਬੜੇ ਚੁ ਨਿੱਕੇ ਜਿਹੇ ਪੈਰ ਚੱਕਦੇ ਨੇ ਪਰ ਉਦੋਂ ਹੀ ਪਤਾ ਲੱਗਦਾ ਕਰੋਸ ਦਾ। ਕਰਗੇਂ
ਇਹਦੀ ਜਿੰਮ ਸੀ ਨਾ ਉੱਥੇ ਸਮਰਾਲੇ ਮੇਰੇ ਨਾਨਕੇ, ਸਾਡੇ ਘਰ ਦੇ ਕੋਲ ਹੀ ਰਹਿੰਦਾ ਸੀ। ਇਹ-
ਹਾ ਹਾ
ਫਿਟਨੈਸ ਬਹੁਤ ਹੈ। ਇਹਦੀ ਬੰਦੇ ਦੀ
ਹੁਣ ਡਰਿੰਕ ਵਗੈਰਾ ਕਰਨ ਲੱਗ ਗਏ। ਤਾਂ ਕਰਕੇ ਹੋ ਗਏ, ਨਹੀਂ ਤਾਂ ਬੰਦਾ ਹੁਣ ਵੀ ਫੋਨ ਨੰਬਰ ਹੈਗਾ ਮੇਰੇ ਕੋਲ ਉਹਨਾਂ ਦਾ
ਅਮਿਤ ਸ਼ਰਮਾ ਦਾ
ਹਾਂ। ਉਹਨਾਂ ਕੋਲ ਵੀ ਹੈਗਾ ਮੇਰੇ ਕੋਲ ਮੇਰਾ ਨੰਬਰ, ਅਸੀਂ ਗਰਾਊਂਡ ਚ ਯਾਰ ਇਕੱਠੇ ਹੁੰਦੇ ਸੀ। ਨਾ ਯਰ ਪਰਮਿਸ਼ਨ ਲੈ ਕੇ ਜਾਂਦਾ ਸੀ।
ਅੱਛਾ -ਅੱਛਾ
ਇਕੱਠੇ ਭੱਜਦੇ ਸੀ ਇਕੱਠੇ
ਅੱਛਾ! ਹੂੰ।
ਸ਼ਾਮ ਨੂੰ ਆਉਂਦੇ ਆਦੇ ਨੇ ਸ਼ਾਮ ਨੂੰ ਆ ਜਾਇਆ ਕਰ ਪੰਜ ਵੱਜੇ ਉੱਥੋਂ ਤੋਂ ਵਿਹਲਾ ਹੋ ਕੇ ਮਾਤਾ ਗੁਜਰੀ! ਕਾਲਜ ਗਰਾਊਂਡ ਦੇ ਵਿੱਚ
ਹਮ ਜਾਇਆ ਬਈ, ਜਾਇਆ ਮਾੜਾ ਯਾਰ, ਮੈਨੂੰ ਨੀ ਧੁੱਪ ਲੱਗੂਗੀ। ਜਾ, ਜਾ।
ਤਾਂ, ਸਾਾਲੀਆ ਸਾਡੀਆਂ, ਵੀ ਆਈ ਪੀ, ਮੀਟਿੰਗਾਂ ਚੱਲਦੀਆਂ ਤੈਨੂੰ, ਬਾਹਦ ਦੇ ਵਿੱਚ ਜਾਂਦੀ ਰਹਿੰਦੀ ਹੈ।
ਹਮ। ਤੇ, ਮੈਂ ਲੱਕੀ, ਲੱਕੀ ਨੀ, ਦਿੰਦਾ ਲੱਕੀ ਕੀ?
ਹਾਂ।
ਹੁਣ ਇੱਕ ਵਾਰੀ ਉਹਨਾ ਨੇ ਕੁੱਟਿਆ ਤੇ, ਕਈ ਮਾਸਟਰ ਨੇ ਬਾਈ। ਬਹੁਤ ਬੁਰਾ ਕੂਟਿੱਆ ਅੱਠ, ਅੱਠਵੀਂ ਕਲਾਸ ਪਰਲੇ ਪਾਸੇ ਹੁੰਦੀ ਨਾ, ਚਵਾਰੇ ਜਿੱਧਰ ਪਾਸੇ ਟੂਟੀਆਂ ਹੂੰਦੀ ਪਾਣੀ ਵਾਲੀਆਂ।
ਹਾਂ, ਹਾਂ, ਹਾਂ, ਹਾਂ।
ਉੱਪਰਲੇ ਪਾਸੇ ਹੁੰਦੇ ਨੀ। ਨਾਲ ਪੌੜੀ ਚੜ੍ਹਦੀ ਆ।
ਸਮਝ ਗਿਆ, ਸਮਝ ਗਿਆ ਬਾਥਰੂਮ ਦੇ ਨਾਲ ਉੱਪਰ ਹੁੰਦੇ ਸੀ, ਬਾਥਰੂਮ ਪੌੜੀਆਂ ਦੇ ਨਾਲ।
ਉੱਥੇ ਭਾਈ ਜੀ, ਇੱਕ ਵਾਰੀ ਭਾ ਮਾਸਟਰ ਉਹ ਕੰਮ ਤੈਨੂੰ ਪਤਾ ਹੁਣ ਆਦਤ ਦੀ ਕੁੱਟਣ ਦੀ, ਹੀ ਰਹਿਗੀ ਕੰਮ ਕਰਿਆ ਜਾਂ, ਨਹੀਂ ਕਰਿਆ।
ਹ
ਉਹਨੇ ਭਾਈ। ਲੱਕੀ ਢਾਲਿਆ ਪਿਸੋਂ ਕੁੱਟੀ ਨੇ, ਜੂੰ ਕੁੱਟੇ ਬਹੁਤ ਕੁੱਟੇ, ਉਹਨਾਂ ਖ ਨੇ ਫੇਰ, ਸਾਰੇ ਪ੍ਰਿੰਸੀਪਲ ਕੋਲ ਚਲੇ ਗਏ, ਸ਼ਿਕਾਇਤ ਲਾਤੀ। ਸਾਰੀ ਕਲਾਸ ਹੀ, ਕਹਿਣ ਲੱਗ ਗਈ। ਵੀ ਤ ਚਲੋ, ਸ਼ਿਕਾਇਤ ਲਾਓ ਇਹਦੀ, ਬਹੁਤ ਬੁਰਾ ਕੁੱਟਿਆ ਉਹਨੇ ਲੰਬਾ ਪਾ ਲਿਆ ਇਹਦਾ ਹਮ ਪਤਾ, ਤੈਨੂੰ ਖਰਦ ਵਾਂਗ ਦਾਦਾ ਬੰਦਾ ਉਹ
ਪੰਗਾ, ਣੀ, ਸੀ, ਲੈਂਦਾ ਅਗਲਾ ਕਹਿੰਦਾ ਪਾਗਲ ਆ ਸਾਲਾ।
ਉਏ।
ਨਾ, ਤਿੰਨ ਕੁੜੀਆਂ, ਇੱਕ ਮੁੰਡਾ। ਹ ਉਹ ਫਿਰ ਕਰਮ ਹੈ, ਯਾਰ, ਬੱਚਿਆਂ ਨੂੰ ਇੰਨਾ ਕੁੱਟਿਆ ਉਹਨੇ, ਹੁਣ ਆਪਦਾ ਮੁੰਡਾ ਸੈਟਲ ਹੀ ਨੀ ਹੈਗਾ, ਕਿਸੇ ਪਾਸੇ।
ਆੳਣਾ ਹੀ, ਨੀ ਹੈ। ਹਮ ਮੈਂ, ਸ਼ਿਕਾਇਤ ਲਾਤੀ ਭਾਈ, ਇਹਦੀ ਪ੍ਰਪਲ ਪ੍ਰਿੰਸੀਪਲ ਨੇ ਝਾੜਾ ਕੀਤਾ, ਕਾਫੀ ਇਹਨੂੰ।
ਐਸ।
ਨਿਆਣੇ ਨੂੰ ਮਾਰਨਾ ਹੈਗਾ ਕਦੋ ਮਿਲੁ ਗੀਆਂ? ਕਿਆ ਕੁਲਫੀ, ਉਹ ਤਾਂ ਮਿਲਗਿਆਂ। ਹਮਮ ਉਹਦੇ ਸ਼ਿਕਾਇਤ ਲਾਤੀ ਸਾਰਿਆਂ ਨੇ ਜਾ ਕੇ ਅਸੀਂ, ਫਿਰ ਉਹ ਨੇ ਕਹਿ ਤਾ, ਕਹਿੰਦਾ ਅੱਗੇ ਤੋਂ ਨੀ ਐਦਾ ਕੰਮ ਹੋਣਾ ਚਾਹੀਦਾ, ਕਹਿੰਦਾ ਇਹ ਬਹੁਤ ਬੁਰਾ ਕੁੱਟਿਆ ਭਾਈ ਤਾਂ, ਐਂ ਲੱਗਦਾ ਰਾਵ, ਰਾਵ, ਜਿਵੇਂ ਡੰਗਰ ਨੂੰ ਕੁੱਟਦੇ ਨਾ ਲੱਬਾ ਪਾ ਕੇ।
ਹਾ।
ਹੈਸ ਔ। ਠੀਕ ਹੇ। ਠੀਕ, ਬਹੁਤ ਵਿਚਾਰੇ ਰੋਣ ਲੱਗ ਗਿਆ। ਛੋਟੀ ਤੇ ਯਾਰ ਅੱਠਵੀ ਚ ਕਿੰਨੀ ਕੁਮਰ ਹੁੰਦੀ ਹੈ? ਆਪਣੀ ਨਹੀਂ ਬਾਰਾਂ -ਤੇਰਾਂ- ਚੋਦਾਂ ਸਾਲ ਤੇ ਹ ਨਹੀਂ। ਹੁਣ।
ਮੋਹਿਤ
ਹਾਂ ਮੋਹਿਤ ਛੁੱਟੀ ਤੇ ਹੈ।
ਮੋਹਿਤ ਆਇਆ ਸੀ, ਕੁਲਫੀਆਂ ਲਿਆਦੇ।
ਹੂੰ।
ਮੋਹਿਤ ਆਇਆ ਸੀ, ਕੁਲਫੀ ਲਿਆ ਦੇ।
ਉਹਦਾ ਛੋਟਾ ਭਾਈ ਹੈ ਕਹਿ
ਹੀ- ਹੀ, ਮੋਟਰਸਾਈਕਲ ਕਿਹੜਾ ਰੱਖਿਆ ਫਿਰ ਮੋਟਰਸਾਈਕਲ ਕਿਹੜਾ ਰੱਖਿਆ?
ਸਪਲੈਂਡਰ ਹੈ।
ਅੱਛਾ ਸਪਲੈਡਰ ਰਖਿਆ। ਉਹ ਦੋ ਦਿਨ ਤਾਂ ਚਾਹੀਦੇ ਹੈਨਾ ਫਿਰ ਕਿਸ ਜਗ੍ਹਾ ਇਕੱਠੇ ਜਾਣਾ ਹੋ।
ਯਾਰ, ਮੋਟਰਸਾਈਕਲ ਤੇ ਪਤਾ ਕਿਯਾ ਕੋਨੂੰ? ਮੈਨੂੰ ਸਮਾਨ ਨੀ ਲਿਆ ਹੁੰਦਾ ਮੋਟਰਸਾਈਕਲ ਤੇ ਇੱਕ ਬੰਦਾ ਨਾਲ ਚਾਹੀਦਾ, ਐਕਟੀਵਾ ਤੇ ਕੱਲਾ ਬੰਦਾ ਕੱਲਾ ਬੰਦਾ ਲਿਆਂਦਾ। ਜਾ ਕੇ, ਨਾ ਮੋਟਰਸਾਈਕਲ ਡਿੱਗੀ ਰੱਖਣ ਨੂੰ ਉਹ ਤੇ ਡਿੱਗੀ ਵੀ ਹੁੰਦੀ ਹੈ।
ਹਾਂ ਇਹ ਤਾਂ ਹੈ।
ਐਕਟੀਵਾ ਦਾ ਫਾਇਦਾ ਬਹੁਤ ਹੈ ਦੋ ਘੁੰਮਣ ਨੂੰ।
ਹਾਂ।
ਥੋੜ੍ਹੀ ਐਵਰੇਜ ਪੱਖੋਂ ਮਾਰ ਖਾਂਦੀ ਹੈ ਹੂਨ ਤਾਂ ਵਧਿਆ ਹੈ।
ਹਾਂ ਇਹ ਤਾਂ ਹੈ। ਦੇਖਦਾ ਯਾਰ, ਸ਼ਾਮੀ ਨਾ ਜਾ ਕੇ ਆਉਣਾ ਆਫਿਸ ਤੋਂ ਬਾਦ।
ਗਏ ਸੀ ਘੁੰਮਣ।
ਹਾਂ ਘੁੰਮਣ ਵੀ ਆ ਉੱਥੋਂ ਅੰਬ ਬੜੇ ਮਿੱਠੇ ਮਿਲਦੇ ਆ, ਆਪਾਂ ਨੂੰ ਬਾਜ਼ਾਰ ਚ ਇਹੋ ਜਿਹੇ ਅੰਬ ਨਹੀਂ ਮਿਲਦੇ ਕਿਤੇ।
ਆਗਣਵਾਣੀ ਵੇਖਦੇ ਆ।
ਹਾਂ ਉੱਥੇ ਵਿਖਦੇ ਅੰਦਰ। ਔਰ ਜਿਹੜੇ ਅੰਬ ਉੱਥੋਂ ਮਿਲਣੇ ਆ ਬਿਨਾਂ ਕੈਮੀਕਲ ਕਲ ਤੋਂ ਕਰ ਲਿਆ।
ਨਹੀਂ। ਉਹ ਬਾਗਦੇ ਹੋਣਗੇ ਇੱਥੋਂ ਥੋੜ੍ਹੇ ਜ
ਜਾਂਦਾ ਆ ਹੋਰ ਉਹਨਾਂ ਨੇ ਖੇਤ ਦੇ ਨੇ।
ਅੱਛਾ ਮੈਂ ਕਿਹਾ ਸ਼ਾ ਬਜ਼ਾਰੋਂ ਲੈ ਕੇ ਵੇਚਦਾ ਉੱਥੇ
ਨਹੀਂ -ਨਹੀਂ- ਨਹੀਂ -ਨਹੀਂ ਉਹ ਬਾਗ ਦੇ ਹੀ ਹੁੰਦੇ ਆ। ਰੂੰ ਖਾਏਗਾ ਨਾ, ਮਿਸ਼ਰੀਵੀ ਫਿੱਕੀ ਲਗੂ ਗੀ। ਥੇਦੇ
ਉੱਥੇ ਕਿ ਹੋਣਾ ਸ਼ੀਸ਼ ਮਹਿਲ ਜਾਂ ਉੱਥੇ ਕੇ ਬੈਠੇ ਹੋਣਾ ਉਧਰ ਅੰਬ ਅੰਬਾਂ ਦੇ ਬਾਗ ਆਨਾ।
ਹਾਂ-
ਕਿੰਨੇ ਰਪਏ ਕਿੱਲੋ ਦੇਨੇ ਏ।
ਪਤਾ ਨੀ ਦੇਖਦਾ ਅੱਜ ਜਾ ਕੇ।
ਦੱਸੀ ਮੈਨੂੰ ਰੇਟ ਫਿਰ ਠੀਕ ਹੈ। ਕੀ ਹਿਸਾਬ ਹੈ ਫਿਰ ਦੇਖਣਾ ਦੋ ਚਾਰ ਕਿੱਲੋ ਨਹੀਂ ਨਹੀਂ ਅੱਜ ਸ਼ਾਮ ਨੂੰ ਤੈਨੂੰ ਦੱਸਿਆ ਟਾਈਮ ਨਹੀਂ ਅੱਜ ਜਾਣਾ ਸੀ ਕਿਤੇ, ਹੁਣ ਦੇਖਦੇ ਰੇਟ ਦੱਸੀ ਮੈਨੂੰ।
ਠੀਕ ਆ-
ਬਿਨਾਂ ਕੈਮੀਕਲ ਤਾਂ ਮਿਲਣਗੇ ਉਹ ਤੇ ਹੈ। ਹੀ ਹੈ। ਹੀ ਹੈ।
ਔਰਗੈਨਿਕ ਖੇਤੀ ਹੁੰਦੀ ਹੈ ਨਾ ਉੱਥੇ
ਆ ਔਰਗੈਨਿਕ ਹੀ ਹੁੰਦੀਆਂ ਹਾਂ।
ਅੰਬੀਆਂ ਵੀ ਮਿਲ ਜਾਂਦੀਆਂ ਨਾ ਆਚਾਰੀ।
ਅੰਬੀ ਵੀ ਪੁੱਛ ਕੇ ਆਈ ਮਾੜਅ ਜਿਆ ਕਿਆ ਰੇਟ ਹੈ। ਠੀਕ ਹੈ।
ਹਾਂ ਦੂਜੀਆਂ ਹਾਂ ਉਹ ਵੀ ਅੰਬੀਆਂ ਨੇ ਦੂਜੀਆਂ ਆੰਬੀਆਂ ਮਿੱਠੀਆਂ। ਉਹ ਵੀ ਮਿਲ ਜਾਂਦੀਆਂ ਨੇ
ਨਹੀਂ ਇਹ ਆਚਾਰ ਦੇ ਅੰਬ ਪੁੱਛ ਕੇ ਆਈ ਸਿਰਫ- ਹਿਸਾਬ ਕਿਤਾਬ ਠੀਕ ਹੈ। ਜਦੋਂ ਹਰਿਦੁਆਰ ਜਾਏਗਾ ਨਾ ਸਹਾਰਨਪੁਰ ਸਾਈਡ ਤੇ ਬਾਗ ਅੰਬਾ ਦੇ ਉੱਥੋਂ ਸਪਲਾਈ ਹੁੰਦੀ ਸਾਰੇ ਆਪਣੇ ਪੰਜਾਬ ' ਇੱਧਰ
ਹਾਂ
ਜੇ ਬੰਦਾ ਗੇੜਾ ਲੱਗੇ ਉੱਥੇ ਪੇਟੀ ਰਖਵਾਲੈ ਰੋਡ ਰਾਸਤੇ ਵਿੱਚ ਆਬੈਠੇ ਹੁੰਦੇ ਆ ਚੁੱਪਣ ਵਾਲੇ ਅੰਬ ਕੱਠੇ ਸਾਰੇ ਮਿਲਦੇ ਉਧਰ ਬਾਗ ਆ, ਉੱਧਰ ਖੇ ਖੇਤ ਹੁੰਦੀ ਆਬ।
ਹੁਣ ਤਾਂ ਇੱਥੇ ਵੀ ਸਾਰਾ ਬਾਗ ਅੰਬਾ ਦਾ ਹੀ ਹੈ।
ਕਿਹੜਾ-
ਆਮ ਖਾਸ
ਹਾਂ ਅੰਮਾਂ ਦੇ ਬਾਗ ਹਾਂ
ਇੱਥੇ ਹੋਰ ਕੋਈ ਬੂਟਾ ਹੈ ਹੀ ਨਹੀ ਸਾਰੇ ਅੰਬਾਂ ਦੇ ਬੂਟੇ ਆ ਵਿੱਚ ਨਾਸ਼ਪਾਤੀ ਵਾਲੇ ਵੀ ਹੈਗੇ ਆ। ਚੰਗਾ ਜੀ ਮੈਨੂੰ ਬਰਾਬਰ
ਹਾਂ ਠੀਕ ਆ